ਸਾਸ਼ੀ ਕਾਲ ਜੀ।
ਸਸਰੀ ਕਾਲ ਜੀ।
ਹੋਰ ਕੀ ਹਾਲ ਏ।
ਬਸ ਵਧੀਆ ਜੀ ਤੁਸੀ ਸੁਣਾਓ। ਤੁਸੀਂ ਹੋਰ ਪਰਵਾਰ ਸਭ ਠੀਕ ਨੇ।
ਹਾਂਜੀ ਹਾਂਜੀ ਸਭ ਠੀਕ।
ਹੋਰ ਓਥੇ ਮੌਸਮ ਕਿਹੋ ਜਿਆ।
ਮੌਸਮ ਅੱਜ ਏਥੇ ਗਰਮੀ ਬੋਤ।
ਓਥੇ ਵੀ ਗਰਮੀ ਏ, ਮਗਰ ਥੋੜ੍ਹੀ ਧੁੱਪ ਬੰਦ ਹੁੰਦੀ ਏ ਤੇ ਛਾਂ ਹੁੰਦੀ ਏ, ਹਲਕੀ ਠੰਡੀ ਹਵਾ ਲੱਗਦੀ ਹੈ ਬਾਦ 'ਚ ਫੇਰ ਓਈਓ ਹਾਲ ਗਰਮੀ।
ਅੱਛਾ ਅੱਛਾ ਠੀਕ।
ਨਈ ਸਾਡੇ ਤੇ ਏਥੇ ਮਤਬ ਹਵਾ ਚੱਲਦੀ ਪਈ ਏ, ਬਟ ਗਰਮ ਗਰਮ ਹਵਾ ਈ ਏ, ਗਰਮੀ ਵੀ ਬੋਤ ਆ।
ਹਾਂ ਨਈ ਕਈ ਜਗ੍ਹਾ ਤੇ ਬਰਸਾਤ ਆ ਰੀ ਏ।
ਹਾਂਜੀ ਹਾਂਜੀ ਕਈ ਕਈ ਜਗ੍ਹਾ ਤੇ ਆ ਰੀ ਏ ਬਰਸਾਤ ਬੋਤ ਜ਼ਾਦਾ।
ਬੋਤ ਜ਼ਾਦਾ ਤੇ ਸਾਡੇ ਏਥੋਂ ਥੋੜ੍ਹਾ ਅੱਗੇ ਦੂਰ ਜਾ ਕੇ ਪਾੜ ਹੈਗੇ ਨੇ, ਓਧਰ ਮੰਨਲੋ ਜਿੱਥੇ ਧੁੱਪ ਹੈਗੀ ਨਾ। ਤੇ ਥੋੜ੍ਹੀ ਦੇਰ ਬਾਦ ਹੀ ਓਥੇ ਧੁੱਪ ਬੰਦ ਹੋ ਕੇ ਛਾਂ ਹੁੰਦੀ ਏ ਪਤਾ ਊ ਨੀ ਲੱਗਦਾ ਬਰਸਾਤ ਕਿਸ ਟਾਇਮ ਆ ਜਾਂਦੀ ਏ।
ਅੱਛਾ ਅੱਛਾ ਓਧਰਲੀ ਸਾਈਡ।
ਹਾਂਜੀ ਥੋੜਾ ਥੋੜਾ ਅੱਗੇ ਜਾ ਕੇ ਪਾੜ ਸੈਡ ਨਾ ਓਧਰ ਸੈਡ ਸਾਡੇ। ਥੋੜ੍ਹਾ ਦੂਰ ਪੈ ਜਾਂਦਾ ਚਾਲੀ ਕਿਲੋਮੀਟਰ, ਮਲ ਧੁੱਪ 'ਚ ਧੁੱਪ ਹੈਗੀ ਏ। ਛਾਂ ਹੋ ਜੇਗੀ ਨਾਲ ਈ ਬਰਸਾਤ ਆ ਜੇਗੀ, ਤੇ ਕਈ ਵਾਰ ਧੁੱਪ ਆ ਜੇਗੀ ਨਾਲ ਧੁੱਪ ਵਿੱਚ ਬਰਸਾਤ ਵੀ ਚੱਲਦੀ ਰੈਂਦੀ ਏ, ਅਲੱਗ ਅਲੱਗ ਜਗ੍ਹਾ ਦਾ ਅਲੱਗ ਅਲੱਗ ਮੌਸਮ ਹੋ ਜਾਂਦਾ।
ਹਾਂਜੀ -ਅੱਜ ਵੈਸ ਤੀ ਵੀ ਇਸ ਵਾਰੀ ਬੋਤ ਜ਼ਾਦਾ ਗਰਮੀ ਪਈ ਏ ਨਾ।
ਹਾਂਜੀ ਹਾਂਜੀ ਇਸ ਵਾਰ ਪਿਛਲੇ ਸਾਲ ਨਾਲ ਜ਼ਾਦਾ ਗਰਮੀ ਪੈ ਰੀ ਏ।
ਹਾਂਜੀ ਹਾਂਜੀ ਪਲੀਊਸਨ ਈ ਬੋਤ ਜ਼ਾਦਾ ਹੋ ਗਿਆ ਤੇ ਗਰਮੀ ਤਾ ਹੋਏਗੀ।
ਹਾਂ ਓ ਪਤਾ ਕੀ ਏ ਜਿਸਰ੍ਹਾਂ ਆ ਸੜਕਾਂ ਤੇ ਜਿੰੰਨੀਆਂ ਗੱਡੀਆਂ ਆ ਰੀਆਂ। ਨਵੀਆਂ ਨਵੀਆਂ ਓ ਸਾਰਾ ਧੂੰਆਂ ਕੁੱਝ ਫੈਕਟਰੀਆਂ ਦਾ ਧੂੰਆਂ, ਏ ਹਵਾ 'ਚ ਮਿਲਣਾ ਤਾਂ ਪ੍ਰਦੂਸ਼ਣ ਈ, ਤਾਂ ਈ ਪ੍ਰਦੂਸ਼ਣ ਜ਼ਾਦਾ ਹੋ ਜਾਂਦਾ।
ਹਾਂਜੀ ਹਾਂਜੀ ਓ ਹੁਣ ਤੇ ਅੱਜ ਕੱਲ ਮਤਲਬ ਲੋਕ ਕੀ ਨਿੱਕੇ ਜੇ ਕੰਮ ਵਸਤੇ ਵੀ ਬਾਈਕ ਵਗੈਰਾ ਤੇ ਈ ਜਾਂਦੇ ਨੇ, ਪੈਦਲ ਤੁਰਨਾ ਤੇ
ਮਲਬ ਸਈ ਨੀ ਸਮਝਦੇ, ਤੇ ਜਿੰਨਾ ਅਸੀਂ ਮਤਲਬ ਹਾਂਜੀ ਤੇ ਓ ਜਿੰਨਾ ਅਸੀਂ ਬਾਈਕ ਵਗੈਰਾ ਚਲਾਨੇ ਆਂ, ਕਾਰ ਕਿਤੇ ਵੀ ਜਾਣਾ ਗਾਰ ਨਿਕਾਲ ਲੈਨੇ ਆਂ। ਤੇ ਫੇਰ ਓਨਾ ਜੇੜਾ ਪੋਲਿਊਸ਼ਨ ਏ ਧੂੰਆਂ ਵਗੈਰਾ ਤੇ ਓਦੇ ਨਾਲ ਫੇਰ ਵਾਤਾਵਰਨ ਤੇ ਖ਼ਰਾਬ ਹੁੰਦਾ ਈ ਏ। ਤੇ ਓਦੇ ਨਾਲ ਫੇਰ ਗਰਮੀ ਜ਼ਾਦਾ ਪੈਂਦੀ ਏ, ਹਰ ਵਾਰ ਮਤਲਬ ਗਰਮੀ ਜਾਦਾ ਪੈਂਦੀ। ਹਰ ਹਾਂਜੀ ਹਾਂਜੀ
ਫੈਕਟਰੀਆਂ ਲੱਗੀਆਂ ਹੁੰਦੀਆ ਤੇ ਓਥੇ ਧੂੰਆਂ ਹੋਰ ਜਾਦਾ ਹੁੰਦਾ ਫੈਕਟਰੀਆਂ ਦਾ ਹੋ ਗਿਆ। ਕੋਈ ਗੱਡੀਆਂ ਧੂੰਆ ਹੋ ਗਿਆ।
ਹਾਂਜੀ-ਹਾਂਜੀ ਓ ਤੇ ਹੈ ਫੇਰ ਓ ਤੇ ਕਿਤੇ ਨਾ ਕਿਤੇ ਤਾਂ ਪ੍ਰਭਾਵ ਪਾਦਾ ਈ ਏ।
ਹਾਂਜੀ ਉਹ ਅੱਖਾਂ ਤੇ ਲੱਗਦਾ ਅੱਖਾਂ ਦਰਦ ਹੁੰਦੀਆਂ ਬਾਅਦ ਚੋਂ
ਹਾਂਜੀ।
ਹੋਰ ਸੁਣਾਓ। ਗਰਮੀ ਵੱਧ ਰੀ ਐ ਦਿਨ ਪਰ ਦਿਨ
ਦਿਨ ਬਰ ਦਿਨ ਤਾਂ ਗਰਮੀ ਵੱਧਦੀ ਜਾ ਰੀ ਹੁਣ ਸਾਵਣ ਦਾ ਮੀਨਾ ਸ਼ੁਰੂ ਹੋ ਗਿਆ।
ਹਾਂਜੀ ਤਾਡੇ-ਤਾਡੇ ਓਥੇ ਬਰਸਾਤ ਨੀ ਹੋਈ ਹਲੇ ਇੱਕ ਵਾਰ ਵੀ।
ਨਾ ਕੋਈ ਮਤਲਬ ਨਾ ਹੁਣ ਤੱਕ ਤੇ ਹਲੇ ਤੱਕ ਤੇ ਕੋਈ ਬਰਸਾਤ ਨਈ ਹੋਈ।
ਸਾਡੇ ਏਥੇ ਤਿੰਨ-ਚਾਰ ਦਿਨ ਪੈਲੋਂ ਆਈ ਸੀ ਦੋ ਦਿਨ ਆਈ ਏ ਓ ਅਜੇ ਸਾਡੇ ਏਥੇ ਦੋ-ਤਿੰਨ ਵਾਰੀ ਆਈ ਏ ਲਗਾਤਾਰ ਦੋ ਦਿਨ ਆਦੀ ਰਈ ਏ ਹੁਣ ਓ ਤੋ ਬਾਦ ਗਰਮੀ ਪੂਰੀ
ਅੱਛਾ-ਅੱਛਾ।
ਹੋਰ ਸੁਣਾਓ ਤੁਸੀ ਗਰਮੀਆ ਚ ਤੁਸੀਂ ਗਰਮੀ ਚ ਜਿਸ ਤਰਾ ਜਾਦਾ ਗਰਮੀ ਏ। ਤੁਸੀਂ ਅਪਣਾ ਖਾਣ-ਪੀਣ ਦਾ ਕਿਵੇਂ ਰੱਖਿਆ ਦਾ ਏ। ਜਿਸ ਤਰਾ ਗਰਮੀਆਂ ਚ ਕੀ ਚੀਜ਼ ਖਾਈਏ, ਜਿਰ ਨਾਲ ਖਾ ਗਰਮੀ ਹੈਗੀ ਜਾਦਾ ਅਪਣੇ ਖਾਣ-ਪੀਣ ਦਾ
ਏਸ
ਆਵਾਜ਼ ਤੇ ਤੇਜ਼ ਫੁੱਲ ਹੈਗੀਏ।
ਹਾਂਜੀ ਆਵਾਜ਼ ਈ ਬੋਤ ਘੱਟ ਆ ਰਈ ਐ।
ਤੇਜ ਬੋਲੇ ਲੇਨਾਂ ਆ, ਮੈਂ ਕੈਆ ਜਿਸ ਤਰਾ ਹੁਣ ਗਰਮੀ ਹੈਗੀ ਗਰਮੀ ਤੁਸ ਖਾਣ-ਪੀਣ ਦਾ ਮੈਂ ਕੇ ਕਿਵੇਂ ਕੀਤਾ ਏ। ਜਿਸ ਤਰਾ ਗਰਮੀ ਏ ਜਾਦਾ, ਗਰਮੀ ਚ ਖਾਣ-ਪੀਣ ਦਾ ਜਾਨੀ ਕਿ ਕੇ ਚੀਜ਼ ਜਾਦਾ ਖਾ ਰਹੇ ਹੋ।
ਅਸੀ ਗਰਮੀਆ ਦੇ ਵਿੱਚ ਸਾਨੂੰ ਮਤਲਬ ਨਿੰਬੂ ਪਾਨੀ ਵਗੈਰਾ ਜਾਦਾ ਪੀਨਾ ਚਾਈਦਾ ਠੰਡੀਆਂ ਚੀਜ਼ਾਂ ਜਾਦਾ। ਖਾਣੀਆਂ ਚਾਈਦੀਆਂ ਨੇ ਮਤਲਬ ਅ ਹਾਂਜੀ ਤਰਬੂਜ, ਖਰਬੂਜਾ ਐ ਚੀਜ਼ ਜਾਂ ਗਰਮੀਆਂ ਚ ਮਤਲਬ ਪਰ ਏ ਮੌਸਮ ਚ ਸਾਬ ਨਾਲ ਆਦੀ ਆ ਕੈਦੇ ਜਦੋਂ ਬਾਰਸ਼ਾਂ ਸ਼ੁਰੂ ਹੋ ਜਾਂਦੀਆਂ ਨੇ ਫੇਰ ਐ ਮਤਲਬ ਫਿੱਕੇ ਹੋ ਜਾਦੇ ਨੇ ਖਰਬੂਜੇ ਵਗੈਰਾ
ਹਾਂ।
ਹਾਂਜੀ ਤੇ ਮਤਲਬ ਜੇ ਓਝ ਸਾਨੂੰ ਵੀ ਮਤਲਬ ਗਰਮੀ ਏ ਸਾਨੂੰ ਗਰਮੀਆਂ ਚ ਗੂੰਦ ਕਤੀਰਾ ਜਾਦਾ ਖਾਣਾ ਚਾਈਦਾ।
ਹਾਂਜੀ ਗੂੰਦ ਕਤੀਰਾ ਓ ਏਕ ਸੱਤੂ ਜਿਹਾ ਹੁੰਦਾ ਕੀ ਕੈਂਦੇ ਓਨਾਂ ਨੂੰ
ਹਾਂਜੀ।
ਆਹ ਗੋਂਦ ਕਤੀਰਾ ਓ ਵੀ ਸਤ ਈਸਵਗੋਲ ਵੀ ਆਂਦਾ ਦਈ ਚ ਪਾ ਕੇ
ਗੋਲ ਦਾ ਹਾਂਜੀ। ਈਸਬਗੋਲ ਹੂੰਦ
ਹਾਂ ਛਿਲਕਾ ਆਂਦਾ ਓ ਗਰਮੀਆਂ ਚ ਬੜਾ ਵਧੀਆ ਹੁੰਦਾ ਦਈ ਚ ਪਾ ਕੇ ਭਾਵੇਂ ਤੁਸੀਂ ਪਾਨੀ ਚ ਪਾ ਕੇ ਪੀ ਲਓ ਜਾਂ ਦਈ 'ਚ ਪਾ ਕੇ
ਚਾਏ ਦੁੱਧ ਚ ਲੈ ਲੋ।
ਹਾਂਜੀ-ਹਾਂਜੀ ਰੂ ਅਫ਼ਜ਼ਾ ਪਾ ਕੇ। ਆ ਤਾਂ ਹੀ ਗਰਮੀ ਦੂਰ ਹੋਏਗੀ। ਬਾਰ ਨਿਕਲੋ ਬੰਦਾ ਗਰਮੀ ਚ ਹਾਂਜੀ। ਬਾਰ ਗਰਮੀ ਚੋ ਬੰਦਾ ਆਵੇ ਐ ਚੀਜ਼ਾਂ ਤੇ ਖਾਣੀ ਚਾਹੀਦੀਆਂ ਤਾ ਸਰੀਰ ਠੀਕ ਰਵੇ।
ਹਾਂਜੀ ਹੂਨ ਸ਼ਕ ਮਤਲਬ ਓ ਖ਼ਾਲੀ ਨਿੰਬੂ ਪਾਨੀ ਏ ਔਰ ਮਤਲਬ ਉਦੇ ਚ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਸਾਨੂੰ ਲੱਸੀ ਜਾਦਾ ਪੀਣੀ ਚਾਹੀਦੀ ਏ ਲੱਸੀ ਵੀ ਲੱਸੀ ਜਾਦਾਤਰ ਬੈਸਟ ਹੁੰਦੀ ਘਰ ਚ ਬਣਾਓ ਕੱਚੀ ਲੱਸੀ। ਉਦੇ ਚ ਤੁਸੀਂ ਜੋ ਮਰਜ਼ੀ ਪਾ ਕੇ ਮਤਲਬ ਰੂਹ ਅਫ਼ਜ਼ਾ ਪਾਓ ਅਲੱਗ-ਅਲੱਗ ਫਲੇਵਰ ਵੀ ਆਦੇ ਨੇ ਯੂਜ ਕਰੋ ਮਤਲਬ ਓ ਆਰ ਐਸ ਪੀਓ। ਨਾਰੀਅਲ ਪਾਨੀ।
ਹਾਂਜੀ, ਨਾਰੀਅਲ ਪਾਨੀ ਬੜਾ ਵ ਜੀ ਹਾ ਨਾਰੀਅਲ ਪਾ ਕੇੰਦੇ ਸਵੇ ਸਵੇਰੇ ਖਾਲੀ ਪੇ ਨਾਰੀਅਲ ਪਾਨੀ ਪੀ ਲਿਆ ਕਰੋ।
ਹਾਂਜੀ-ਹਾਂਜੀ ਗਰਮੀਆਂ ਵਾਸਤੇ ਤਾਂ ਬੋਤ ਬੈਸਟ ਹਾਂਜੀ।
ਹੋਰ?
ਗਰਮੀਆਂ ਚ ਸਾਨੂੰ ਮਤਲਬ ਸਾਲੇ ਵਾਲੀਆਂ ਚੀਜ਼ਾਂ ਵੀ ਜਾਦਾ ਯੂਜ਼ ਨੀ ਕਰਨੀਆ ਚੇਈਦੀਆ। ਮਸਾਲੇ ਵਾਲੀਆਂ ਚੀਜ਼ਾਂ ਨੀ ਖਾਣੀਆਂ ਚਾਈਦੀਆ।
ਮਸਾਲੇ ਗਰਮ ਮਸਾਲੇ ਹੁੰਦੇ ਨਾ ਓ ਗਰਮੀ ਜਾਦਾ ਕਰਦੇ ਨੇ।
ਹਾਂਜੀ। ਤੇ ਮਤਲਬ ਉਹ ਚੀਜ਼ ਦਾ ਪਰੇਜ਼ ਰੱਖਣਾ ਚਾਹੀਦਾ ਸਾਨੂੰ ਕਿ ਸਿੰਪਲ ਖਾਣਾ ਅਰਾ ਖਾਨਾ ਚਾਈਦਾ ਗਰਮੀਆਂ ਚ।
ਹਾਂ ਸਈ ਏ ਐ ਬਿਲਕੁਲ ਠੀਕ ਗੱਲ ਤੁਹਾਡੀ। ਪਨਾ ਧਿਆਨ ਰੱਖਣਾ ਪੈਂਦਾ ਗਰਮੀ ਚ ਆਪਣੇ ਸ਼ਰੀਰ ਗਰਮੀ ਆਓ ਸ਼ਰੀਰ ਗਰਮੀ ਆ ਜੇ ਨਾ ਬੜੀ ਜਾਦਾ ਦਿੱਕਤ ਹੁੰਦੀ ਐ। ਨਸੀਰ ਨਿਕਲ ਜਾਂਦੀ ਐ ਸਿਰ ਦਰਦ ਹੁੰਦਾ।
ਹਾਂਜੀ
ਅਤੇ ਐ ਆਪਣਾ ਬੜਾ ਧਿਆਨ ਰੱਖਣਾ ਪੈਂਦਾ ਸ਼ਰੀਰ ਦਾ ਅਪਨਾ।
ਹਾਂਜੀ-ਹਾਂਜੀ ਹੁਣ ਜੇੜੇ ਲੋਕੀ ਮਤਲਬ ਸੜਕਾਂ ਤੇ ਕੰਮ ਕਰਦੇ ਉਨਾਂ ਨੂੰ ਈ ਪਤਾ ਨਾ ਗਰਮੀ, ਕਿੰਨੀ ਗਰਮੀ ਅਸੀਂ ਤਾਂ ਫੇਰ ਵੀ ਏ ਸੀ ਯੂਜ ਕਰ ਲੈਨੇ ਆ।
ਹਾਂ ਅਸੀਂ ਤੇ ਘਰ ਬੈਠੇ ਆ ਉਹ ਹਾਂ ਉਨਾਂ ਨੂੰ ਜਾਦਾ ਉਨਾਂ ਨੂੰ ਇੱਕ ਤੇ ਉਨਾਂ ਨੂੰ ਆਦਤ ਪੈ ਜਾਂਦੀ ਏ ਜੇ ਬੰਦੇ ਬਾਰ ਕੰਮ ਰੇ ਨਾ ਹੁਣ ਸਾਨੂੰ ਆਦ ਤਾ ਨੀ ਉਨੂੰ ਆਦਤ ਪੈ ਗਈ ਏ ਬਈ ਅਸੀਂ ਇੱਕ ਉਹ ਰੂਟੀਨ ਹੋ ਗਿਆ ਉਹਨਾਂ ਨੂੰ ਪਤਾ ਗਰਮੀ ਏ ਜੋ ਵੀ ਉਨਾਂ ਨੇ ਆ ਬਾਰ ਈ ਰੈਣਾ। ਹੁਣ ਅਸੀਂ ਏ ਸੀ ਚ ਬਾਰ ਨਿਕਲਾਂਗੇ ਨਾ ਸਾਨੂੰ ਗਰਮੀ ਜਾ ਲੱ
ਜਾਦਾ ਮਹਿਸੂਸ ਹੁੰਦੀ ਉਨਾਂ ਨੂੰ ਉਨਾਂ ਦੇ ਸ਼ਰੀਰ ਨੂੰ ਚੰਗੀ ਤਰ੍ਹਾਂ ਆਦਤ ਪੈ ਜਾਂਦੀ।
ਹਾਂ ਉਨਾਂ ਨੂੰ ਆਦਤ ਪੈ ਗਈ ਐ।
ਹਾਂਜੀ
ਐ ਤੇ ਹੈਗਾ।
ਹੁਣ-ਹੁਣ ਕਈ ਲੋਕੀ ਮਤਲਬ ਇੰਨੀ ਗਰਮੀ ਏ ਸੜਕਾਂ ਤੇ ਮਤਲਬ ਪਾਨੀ ਵਗੈਰਾ ਲਗਾਂਦੇ ਨੇ। ਐ ਸ਼ਬੀਲ ਵਗੈਰਾ ਲੱਗਦੀ ਏ ਮਤਲਬ। ਐ ਵੀ ਅੱਛੀ ਗੱਲ ਏ ਲਗਾਣੀ ਚਾਹੀਦੀ ਕਿਉਂਕਿ ਜੋ ਸੜਕ ਕਾ ਤੇ ਓਨਾਂ ਨੂੰ ਤੇ ਠੰਡੀ ਚੀਜ਼ ਤਾਂ ਚਾਈਦੀ ਈ ਓ ਏ। ਜੋ ਮਤਲਬ ਸਾਰਾ ਦਿਨ ਕੰਮ ਕਰਦੇ ਨੇ।
ਉਹ ਜਿੱਥੇ ਪਾਨੀ ਪੀਣਗੇ ਟੂਟਿਆ ਵਗੇਰਾ ਤੇ ਗਰਮ ਪਾਨੀ ਆਏਗਾ ਉੱਥੇ ਐ ਸ਼ਬੀਲ ਤੇ ਬੜੀ ਵਧੀਆ ਕਰਦੇ ਨੇ ਸ਼ਬੀਲ ਲਾਂਦੇ ਨੇ ਠੰਡਾ ਪਾਣੀ ਓਨਾ ਨੂੰ ਥੋੜਾ ਠੰਡ ਪੈਂਦੀਏ ਅੰਦਰ ਪੀ ਕੇ ਓਨਾ ਨੂੰ।
ਹਾਂਜੀ ਹਾਂਜੀ।
ਐ ਤੇ ਹੈ ਤੁਆਡੀ ਗੱਲ।
ਬਸ ਐ ਓਨਾ ਵਾਸਤੇ ਈ ਐ ਜੇੜੇ ਜੇੜ ਜੇੜੇ ਕੁ ਲੰਘਦੇ ਜਾਂਦ ਫਿਰ ਓਨਾ ਸ਼ਬੀਲ‌ ਮਿਲ ਜੇ ਓਨਾ ਵਾਸਤੇ ਬੜਾ ਵਧੀਆ ਹੈਗਾ ਐ ਵੀ ਬੜਾ ਚੰਗਾ ਕੰਮ ਕਰਦੇ ਨੇ ਲੋਕ। ਕਿ ਸ਼ਬੀਲ ਲਾਂਦੇ ਨੇ ਨਈ ਤਾ ਹੁਨ ਕਈ ਵੇਖੋ ਐ ਪਕਸ਼ੀ ਵਗੈਰਾ ਹੈਗੇ ਨੇ ਓਨਾ ਨੂੰ ਕਿੱਥੇ ਪਾਣੀ ਪੀਣਾ। ਵੈਸੇ ਘਰ ਦੇ ਬਾਰ ਵੀ ਨਾ ਥੋੜਾ ਰੱਖਨਾ ਚਾਈਦਾ ਡੋਗੇ ਚ ਪਾਣੀ ਪੂਣੀ ਨਾ।
ਹਾਂਜੀ ਮਤਲਬ ਸਾਨੂੰ ਉਪਰ ਛੱਤ ਤੇ ਵੀ ਰੱਖਨਾ ਚਾਈਦਾ‌‌ ਐ। ਜੇੜੇ ਪੰਛੀ ਹੁੰਦੇ ਓਨਾ ਨੂੰ ਓਨਾ ਨੂੰ ਮਤਲਬ ਕਾਫ਼ੀ ਗਰਮੀ ਲੱਗਦੀ ਐ ਹੁਨ ਉੱਪਰ।
ਅਸੀ ਅਸੀ ਬਾਰ ਨਾ ਰੱਖਆ ਦਾ ਐ ਮਿੱਟ ਮਿੱਟੀ ਦਾ ਭਾਂਡਾ ਵਿੱਚ ਪਾਨੀ ਪਾਆ ਕਈ ਵਾਰ ਓ ਕਬੂਤਰ ਵਗੈਰਾ ਕੋਈ ਆਂਦੇ ਨੇ ਪਕਸ਼ੀ ਆਂਦੇ ਨੇ ਪੀ ਲੈਂਦੇ ਨੇ। ਤੇ ਕਈ ਵਾਰ ਸਵੇਰੇ ਸਵੇਰੇ ਸਾਡੇ‌ ਤੇ ਬਾਂਦਰ ਵੀ ਆਂਦੇ ਨੇ ਓ ਵੀ ਓ ਆਂਦੇ ਨੇ ਦਸ ਗਿਆਰਾ ਵਜੇ ਨਾਲ ਓ ਵੀ ਪੀ ਕੇ ਜਾਂਦੇ ਪਾਣੀ ਪੀਂਦੇ ਨੇ।
ਅੱਛਾ ਅੱਛਾ।
ਨੀ ਤੇ ਓਨਾ ਨੇ ਅਗਰ ਜ਼ਮੀਨ ਦਿਆਂਗੇ ਸੜਕ ਦਿਆਂਗੇ ਤੇ ਓ ਕੁੱਤੇ ਪੈ ਜਂਦੇ ਨੇ। ਓ ਕੋਠਯੋ ਆਂਦੇ ਨੇ ਕੋਠਿਯੋ ਕੋਲ ਚੱਲੇ ਜਾਂਦੇ ਨੇ ਹਾਂ ਛੱਤ ਤੇ ਆਂਦੇ ਨੇ। ਤੇ ਸਾਡੇ ਸਾਮਨੇ ਪੇੜ ਏ ਓ ਛਧ ਦੇ ਆਂਦਾ ਪੇੜ ਫੜ ਕੇ ਓ ਦੂਜੇ ਘਰ ਚਲੇ ਜਾਂਦਾ ਐ। ਥੱਲੋ ਪਾਣੀ ਪੀ ਕੇ ਜਾਂਦੇ ਨੇ।
ਹਾਂਜੀ ਹੁਨ ਮਤਲਬ ਅਸੀ ਵੀ ਉ ਹਾਂਜੀ ਅਸੀ ਵੀ ਉੱਪਰ ਰੱਖਿਆ ਦਾ ਐ ਮਤਲਬ ਵੈਸੇ ਤਾ ਅਸੀ ਇਸ ਪਾਨੀ ਤਾ ਜੇੜਾ ਮਤਲਬ ਰੱਖਨਾ ਈ ਚਾਯੀਦਾ ਐ ਬਟ ਸਾਨੂੰ ਰੋਜ ਮਤਲਬ ਸ਼ਾਮੀ ਜਾ ਕੇ ਦੁਬਾਰਾ ਰੱਖਨਾ ਚਾਯੀਦਾ ਕਉਂਕਿ ਧੁੱਪ ਨਾਲ ਵੀ ਸੁੱਕ ਜਾਂਦਾ ਐ।
ਸੁੱਕ ਵੀ ਜਾਨਦਾ ਅਗਰ ਨਾ ਵੀ ਸੁੱਕੇ ਤਾ ਪਾਨੀ ਗਰਮ ਹੋ ਜੇ ਗਾ ਓ ਮਤਲਬ ਸ਼ ਸ਼ਾਮੀ ਕੋ ਲੱਗੇ ਓ ਗਰਮ ਪੀਤਾ ਨੀ ਜਾਣਾ ਓਨਾ ਕੋਲੋ।
ਹਾਂਜੀ ਹਾਂਜੀ। ਹੁਨ ਜੋ ਗਲੀ ਚ ਗਾਵਾਂ ਵਗੈਰਾ ਡੋਗ ਕੁੱਤੇ ਵਗੈਰਾ ਹੁੰਦੇ ਓਨਾ ਨੂੰ ਵੀ ਸਾਨੂੰ ਮਤਲਬ ਓ ਵੀ ਗਰਮੀ ਚ ਈ ਹੁੰਦੇ ਨੇ ਕਉਂਕਿ ਕੇਂਦੇ ਨੇ ਜਾਨਵਰਾ ਨੂੰ ਜਾਂਦਾ ਗਰਮੀ ਮੇਸੂਸ ਹੁੰਦੀ ਐ।
ਕਿ ਓਨਾ ਜਾਂਦਾ ਕਿ ਓ ਸਕਿਨ ਬੜੀ ਮੋਟੀ ਹੁੰਦੀ ਓਨਾ ਦੀ ਜੀ ਕਈ ਕਾਲੇ ਕੁੱਤੇ ਹੁਨਦੇ ਨੇ ਓਨਾਂ ਸਕਿਨ ਮੋਟੀ ਹੁੰਦ ਐਨਾ ਵਾਸਤੇ ਵੀ ਚਾਈਦਾ ਬਾਰ ਭਰੇਆ ਹੋਣਾ ਚਾਈ ਪੈਲੇ ਪੁਰਾਣੇ ਟਾਈਮ ਦੇ ਲੋਕੀ ਨਾ ਬਾਰ ਬਣਾਏਆ ਹੁੰਦਾ ਸੀ ਜਗਾ ਸੀਮਟ ਦੀ ਲੋਕੀ ਓ ਕੋਈ ਜਾਨੋਵਰ ਆ ਪਾਣੀ ਜਾਂਦੇ ਸੀ। ਹੁਨ ਅਸੀ ਇੱਕ ਬਾਰ ਰੱਖਾਂਗੇ ਨਾ ਤੇ ਕਈ ਲੋਕਿ ਕੈਂਨੇ ਐਨੇ ਕੀ ਕੀਤਾ ਬਾਰ ਬੇਕਾਰ ਕੀਤਾ ਦਾ ਐ ਪਾਣੀ ਪਾ ਕੇ ਰੱਖਆ‌ ਦਾ ਐ ਮੱਛਰ ਆਣਗੇ ਯੇ ਏ ਵੋ ਏ। ਅੱਜ ਕੱਲ ਦੇ ਲੋਕਾ ਦਾ ਸਭ ਫ਼ਰਕ ਪੈ ਗਿਆ ਐ ਹੁਨ ਇੰਨੀ ਗਰਮੀ ਤੇ ਬੰਦਾ ਤੇ ਚਲੋ ਕੇ ਲੈਂਦਾ ਓ ਤੇ ਜਾਮਾ ਬੋਲ ਵੀ ਨੀ ਸਕਦਾ।
ਓ ਤੇ ਬੋਲ ਵੀ ਨੀ ਸਕਦਾ।
ਹਾਂ ਬੇ ਜੁਬਾਨ ਨੇ ਓ ਬੋਲ ਨੀ ਸਕਦੇ ਓ ਕੇ ਨੀ ਸਕਦੇ ਪਾਣੀ ਪੀਣਾ ਯਾ ਗਰਮੀ ਲੱਗਦੀ ਪਈ ਸਾਨੂੰ। ਬੰਦਾ ਲਾਂਦੇ ਜਾਂਦੇ ਬੰਦਾ ਕੇ ਈ ਦਿੰਦਾ। ਹਾਂਜੀ?
ਐ ਤੇ ਅਪਨੀ ਸਮਝਦਾਰੀ ਨਾਲ ਸਾਨੂੰ ਮਤਲਬ ਪਾਨੀ ਰੱਖਨਾ ਚਾਯੀਦਾ ਬਾਰ ਉੱਪਰ ਵੀ ਓਰ ਸਾਨੂੰ ਸਾਰਆ ਨੂੰ ਵੀ ਕੇਨਾ ਚਾਹੀਦਾ ਐਹੀ।
ਹਾਂਜੀ-ਹਾਂਜੀ।
ਹਾਂਜੀ।
ਫੋਨ ਚ ਅਜੇ ਗਰੁੱਪ ਬਣਾਯਾ ਵੇ ਸਭ ਨੂੰ ਕਹੋ ਵੀ ਸਰਭ ਅਪਨੇ ਘਰ ਦੇ ਬਾਹਰ ਵੀ ਪਾਣੀ ਰੱਖਣ ਉੱਪਰ ਵੀ ਰੱਖਣ। ਅਸੀਂ ਤੇ ਅਸੀਂ ਤੇ ਪਾਣੀ ਗਰਮ ਹੁੰਦੈ ਨਾ, ਚੇਂਜ ਕਰਕੇ ਠੰਡਾ ਪਾਣੀ ਪਾ ਦਿੰਨੇ ਆ ਮ ਕੁਛ। ਲੰਗਦੇ ਨੇ ਪਕਸੀ ਵਗੈਰਾ ਓਪਰੋ ਸਭ ਬਾਂਦਰ ਵਗੈਰਾ ਆਂਦੇ। ਤੇਨੇ ਠੰਡਾ ਪਾਣੀ
ਹਾਂਜੀ-ਹਾਂਜੀ ਚਲੋ, ਫੇਰ ਠੀਕ ਐਜੀ। ਬਹੁਤ ਵਧੀਆ ਲੱਗੇਯਾ ਤੁਆਡੇ ਨਾਲ ਗੱਲ ਕਰਕੇ ਜੀ, ਸ਼ਸ਼ ਸ਼ੀ ਕਾਲ।
ਹ ਹਾਂਜੀ ਮੈਨੂੰ ਵੀ ਬੋਤ ਚੰਗਾ ਲੱਗਿਆ ਤੁਆਨ ਨਾਲ ਗੱਲ ਕੀਤੀ ਏ। ਤੇ ਬੜਾ ਵਦੀਆ ਲੱਗੇਆ। ਸਸ ਸ੍ਰੀ ਕਾਲ, ਸਸ ਸ੍ਰੀ ਕਾਲ ਹੋਰ ਸਭ ਵਧੀਆ, ਕੋਈ ਨੀ ਦੁਬਾਰਾ ਕਰਾਂਗੇ ਤੁਆਡੇ ਨਾਲ ਗੱਲ।
ਠੀਕ ਐ ਠੀਕ।
ਹਾਂਜੀ, ਹੈਲੋ।
ਹੈਲੋ।